ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ। ਜੀ ਠੀਕ ਹੋ?
ਵਧੀਆ ਤੁਸੀਂ ਦੱਸੋ ਤੁਸੀਂ ਠੀਕ ਹੋ?
ਬਸ ਮੈਂ ਵੀ ਠੀਕ ਹਾਂ ਹੋਰ ਕੀ ਕਰ ਰਹੇ ਸੀ।
ਕੁਛ ਨਹੀਂ ਫ੍ਰੀ ਸੀ।
ਅੱਛਾ ਹਾਂ ਹਾਂ ਓਹੀ ਤਾਂ ਤੁਹਾਡੀ ਪੜ੍ਹਾਈ ਤੇ ਖਤਮ ਹੋ ਗਈ ਹੋਣੀ ਨਾ।
ਖ਼ਤਮ ਹੋ ਗਈ ਉਹ ਤੇ
ਹਾਂਜੀ ਹਾਂਜ ਜੀ ਹਾਂਜੀ ਤੇ ਕੁਛ ਕਰ ਨੀ ਰਹੇ ਹੋ ਇਸ ਦਿਨਾਂ ਵਿਚ?
ਨਾ ਗਰਮੀ ਇੰਨੀ ਹੈ ਕੁਛ ਕਰਨ ਤੇ ਮਨ ਹੀ ਨਹੀਂ ਕਰ ਰਿਹਾ ਕਿੱਥੇ ਜਾਣ ਆਉਣ ਤੇ ਵੀ ਮਨ ਨੀ ਕਰ ਰਿਹਾ।
ਹਾਂਜੀ ਪਰ ਤੁਹਾਡੀਆਂ ਤੇ ਜ਼ਿਆਦਾ ਲੰਬੀ ਛੁੱਟੀਆਂ ਕਿਉਂਕਿ ਤੁਹਾਡੇ ਹੁਣ ਦੁਬਾਰਾ ਤੋ ਅ ਅਗਰ ਕੀ ਕਰਨਾ ਹੁਣ ਤੁਹਾਡੀ ਪੜ੍ਹਾਈ ਖਤਮ ਹੋ ਗਈ ਅੱਗੇ ਹੈਗੀ ਹੈ ਪੜ੍ਹਾਈ
ਕਰਨੀ ਹੈ ਪੋਸਟ ਕਰਨੀ ਹੈ ਨਾ ਤੇ ਹਜੇ ਉਚ ਟਾਈਮ ਏ,
ਅੱਛਾ-ਅੱਛਾ, ਫੇਰ ਇਹ ਦਿਨਾਂ ਚ ਮਤਲਬ ਕਿ ਜਿਵੇਂ ਤਿੰਨ ਚਾਰ ਮਹੀਨੇ ਤੁਹਾਡੇ ਕੋਲ ਵਿਹਲੇ ਹੁੰਣੇ ਨੇ ਤੇ ਤੁਸੀਂ ਕੁਛ ਕਰ ਨੀ ਰਹੇ ਹੋ ਕੋਰਸ ਵਗੈਰਾ
ਕਰਨ ਦਾ ਬਾਕੀ ਹਜੇ ਟਾਈਮ ਹੈੈਂ, ਦੇਖ ਲਾਂਗੀ।
ਅੱਛਾ-ਅੱਛਾ, ਤੇ ਮੈਂ ਨਾ ਪਤਾ ਕਿ ਐਸੇ ਪਿੱਛੇ ਕੋਲ ਕੀਤੇ ਸੀ, ਮੈਂ ਕਿਹਾ ਚਲੋ ਪਤਾ ਕਰਨੀ ਅਗਰ ਤੁਸੀਂ ਵਹਲੇ ਹੋ ਤੇ ਜਿਵੇਂ ਹੁਣ ਆਈਓ ਗਰਮੀਆਂ ਏ ਤੇ ਸਮਰ ਕੈਂਪ ਤੁਹਾਨੂੰ ਪਤਾ ਹਰ ਸਾਲ ਮੈਂ ਲਗਾਨੀ ਹਾਂ। ਤੇ ਮੈਂ ਕਹਿ ਰਹੀ ਸੀ। ਕਿ ਮੈਂ ਹੁਣ ਫਿਰ ਸਮਰ ਕੈਂਪਸ ਸਟਾਰਟ ਕੀਤਾ।
ਅੱਛਾ-ਅੱਛਾ,
ਬੱਚਿਆਂ ਦਾ ਈ, ਜਿਵੇਂ ਡਾਂਸ ਕਲਾਸ ਹੋ ਗਈ ਯੋਗਾ ਕਲਾਸ ਹੋ ਗਈ ਜਾਂ ਜਿਵੇਂ ਇੱਕ ਦੋ ਟੀਮ ਪਰ ਹੈਗੇ ਨੇ ਜਿਵੇਂ ਮੇਰੇ ਕੋਲ ਮਿਊਜ਼ਿਕ ਵਾਲਾ ਠੀਕ ਏ, ਜਿਹਦੇ ਚ ਕੈਸਿਓ ਸਿਖਾ ਹੁੰਦਾ ਹੈ, ਔਰ ਗਿਟਾਰ ਏ। ਤੇ ਢੋਲਕੀ ਵੀ ਏ ਕੱਥਕ ਵੀ ਜਿਵੇਂ ਇੱਕ ਟੀਚਰ ਹੈਗਾ ਮਤਲਬ। ਇਹਵੇ ਤੇ ਮੈਂ ਇਹ ਚਾਹ ਰਹੀ ਸੀ, ਕਿ ਬਈ ਤੁਹਾਡੇ ਆਸ -ਪਾਸ ਵਿੱਚ ਕੋਈ ਬੱਚੇ ਹੋਣ ਜਾਂ ਤੁਸੀਂ ਜਿਸ ਚੀਜ਼ ਦਾ ਮਤਲਬ ਕਿ ਜਿਵੇਂ ਮੇਰੇ ਕੋਲ ਨਾ ਬੱਚੇ ਹੋ ਜਾਂਦੇ ਨੇ ਕਿਉਂਕਿ ਸਮਰ ਕੈਂਪ ਵਿੱਚ ਹੁੰਦਾ ਕੀ ਹੈ, ਜੋ ਨਾਨੀ ਘਰ ਵੀ ਆਏ ਹੁੰਦੇ ਨਾ ਬੱਚੇ ਇਹ ਦਿਨਾਂ ਚੇ ਉਹ ਵੀ ਮੇਰੇ ਕੋਲ ਮਹੀਨਾ-ਮਹੀਨਾ ਦੀ ਕਲਾਸ ਲੈ ਲੈਂਦੇ ਨੇ। ਤੇ ਹਾਂ ਤੇ ਮੈਂ ਕਹਿੰਦੀ ਵੀ ਸੀ ਕਿਉਂਕਿ ਤੁਸੀਂ ਵੀ ਵਿਹਲੇ ਹੋ। ਕਿ ਜਿਵੇਂ ਤੁਸੀਂ ਅਹ ਅਹ ਇਹ ਡਾਂਸ ਕਰਵਾ ਸਕਦੇ ਹੋ। ਤੇ ਮੈਂ ਕਹਿੰਦੀ ਸੀ ਤੁਸੀਂ ਵੀ ਜੁਆਇਨ ਕਰ ਲੋ ਮੇਰੇ ਨਾਲ ਕਿ ਮੈਂ ਜੋ ਫੀਸ ਸੀ, ਉਹ ਤੁਹਾਨੂੰ ਜਿਵੇਂ ਪੇ ਕਰ ਦਾਂਗੀ
ਹਾਂ ਉਹ ਤੇ ਕੋਈ ਨੀ ਮੈਂ ਵੀ ਫਰੀ ਹਾਂ ਮੈਂ ਕਰ ਸਕਦੀ ਹਾਂ।
ਦੇਖੋ ਪਹਿਲੇ ਤਾਂ ਰੂਮ ਏ ਸੀ ਹੈ ਕੋਈ ਗਰਮੀ ਦਾ ਸਵਾਲ ਨੀ ਹੈ ਤੁਸੀਂ ਆਉਣਾ ਜਾਣਾ ਬਸ ਔਰ ਘਰ ਵੀ ਇੰਨੀ ਦੂਰ ਨੀ ਹੈਗਾ। ਦਿੱਕਤ ਹੋਏਗੀ ਔਰ ਦੂਸਰਾ ਟਾਈਮਿੰਗ ਮੈਨੇਜ ਕਰ ਲਾਂਗੀ। ਕਿ ਸ਼ਾਮ ਦੀ ਕਰ ਲਾ ਜਾਂ ਸਵੇਰ ਦੀ ਦਸ ਵਜੇ ਦੀ ਕਰ ਲਾ ਕਿਉਂਕਿ ਐਕਚੁਲੀ ਚ ਨਾ ਵੀਡਿਓ ਕੋਲ। ਜਿਵੇਂ ਕਿ ਮੇਰੇ ਕੋਲ ਨਾ। ਦੋ-ਤਿੰਨ ਬੈਚ ਕੰਟੀਨਿਊ ਚਲਾਉਣੀ ਹਾਂ ਤੇ ਮੈਂ ਚਾਹ ਰਹੀ ਹਾਂ ਕਿ ਬਈ ਨਾ ਆ। ਜਿਵੇਂ ਤੁਸੀਂ ਡਾਂਸ ਦੀ ਤੁਸੀਂ ਲੈਲੋ ਕਲਾਸ। ਤੇ ਹੋਰ। ਪੇ ਦਾ ਹਿਸਾਬ ਦੱਸਦੀ ਹਾਂ ਕਿ ਮੈਂ ਪੇ ਕਿਵੇਂ ਕਰਦੀ ਹਾਂ ਜਿੰਨਾ ਬੱਚਾ ਹੋਏਗਾ। ਮੇਰੇ ਕੋਲ ਜੋ ਮੈਂ। ਫੀਸ ਲਾਂਗੇ। ਠੀਕ ਹੈ ਏਟੀ ਪਰਸੈਂਟ। ਤੁਹਾਨੂੰ ਦੇ ਦਾਂਗੀ ਟਵੰਟੀ ਮੈਂ ਰੱਖਾਂਗੀ। ਜਾਂ ਸੈਵਨਟੀਜ਼ ਦਾਂਗੀ ਜਾਂ ਥ ਪਹਿਲਾਂ ਹੀ ਕਲੀਅਰ ਕਰਕੇ ਚੱਲਾਂਗੀ ਕਿ ਕੱਲ੍ਹ ਨੂੰ ਕੋਈ ਫੀਸ ਉੱਤੇ ਇਸ਼ੂ ਨਾ ਆਏ।
ਹਾਂ-ਹਾਂ ਠੀਕ-ਠੀਕ ਹੈ।
ਤੁਸੀਂ ਵੀ ਦੋ-ਤਿੰਨ ਮਹੀਨੇ ਵਿਹਲੇ ਹੋ ਮੇਰਾ ਵੀ ਸਮਰ ਕੈਂਪ ਦੋ ਮਹੀਨੇ ਚੱਲਦਾ ਹੈ। ਵਾਲਾ ਬੱਚਿਆਂ ਵਾਲਾ ਮੇਨ ਹਾਂ ਉਸ ਤੋਂ ਬਾਅਦ ਤਾਂ ਇਹ ਸਮਰ ਕੈਂਪ ਤੇ ਇਹੀਓ। ਦੋ ਮਹੀਨੇ ਚੱਲਣਾ ਡੇਢ ਮਹੀਨਾ। ਚੱਲਦੇ ਜ਼ਿਆਦਾ ਤੋਂ ਜ਼ਿਆਦਾ। ਕਿਉਂਕਿ ਜਿਹੜੇ ਬਾਹਰੋਂ ਆਏ ਦੇ ਨੇ ਬੱਚੇ ਉਹ। ਮਹੀਨੇ ਤੱਕ ਚਲੇ ਜਾਂਦੇ ਨੇ। ਜੋ ਲੋਕਲ ਨੇ ਜੋ ਸਿਖ ਰਹੇ ਹੁੰਦੇ ਨਾ ਉਹ। ਪੂਰਾ ਕਰਦੇ ਨੇ ਬੱਚੇ। ਜੋ ਕਿਉਂਕਿ ਇਸ ਟਾਈਮ ਮੇਰੇ ਕੋਲ ਰਸ਼ ਹੈ। ਤੇ ਇਸ ਤੋਂ ਬਾਅਦ ਰਸ਼ ਘੱਟ ਜਾਂਦਾ ਫੇਰ ਤਾਂ ਮੈਂ ਆਪੇ ਹੀ ਮੈਨੇਜ ਕਰਨੀ ਆ ਕਿਉਂਕਿ ਤੁਹਾਨੂੰ ਪਤਾ ਏ। ਤਿੰਨ-ਤਿੰਨ ਚਾਰ-ਚਾਰ ਸੈਸ਼ਨ ਪਹਿਲੇ ਸਵੇਰ ਦਾ ਲਾਂ ਦੁਪਹਿਰ ਦਾ ਲਾਂ ਸ਼ਾਮ ਦਾ ਲਾਂ ਫੇਰ ਰਾਤੀ ਸਾਢੇ ਸੱਤ ਮੈਂ ਵਿਹਲੀ ਹੁੰਦੀ ਹ ਸਾਢੇ ਸੱਤ ਅੱਠ ਫਿਰ ਘਰ ਦਾ ਦੇਖਣਾ ਮੈਨੂੰ ਦਿੱਕਤ ਆ ਰਹੀ ਸੀ ਬੜੀ ਜ਼ਿਆਦਾ ਤੇ ਤੁਹਾਡੀ ਮੰਮਾ ਹੀ ਮਿਲੇ ਸੀ ਕਹਿੰਦੇ ਸੀ ਕਿ ਹਾਂ ਉਹ ਫਰੀ ਰ ਮੈਨੂੰ ਪਤਾ ਤੁਸੀਂ ਡਾਂਸ ਕਲਾਸ ਅੱਗੇ ਲਿੱਤੀ ਹੋਈ ਤੁਹਨੂੰ। ਡਾਂਸ ਵੀ ਆਉਂਦਾ ਏ। ਭੰਗੜਾ ਵਗੈਰਾ ਤੇ ਮੈਨੂੰ ਉਹ ਸੀ। ਫੇਰ ਮੈਂ ਤੁਹਾਡੀ ਮੰਮੀ ਨਾਲ ਤੇ ਗੱਲ ਕੀਤੀ ਸੀ ਤੁਹਾਡੀ ਮੰਮੀ ਨੇ ਕੀਤੀ ਸੀ ਗੱਲ। ਤੁਹਾਡੇ ਨਾਲ।
ਹਾਂ ਮੰਮਾ ਦੱਸ ਤੇ ਰਹੇ ਸੀ ਕਿ ਤੁਸੀਂ ਐਵੇਂ ਕੁੱਛ ਕਰਨ ਲੱਗੇ ਹੋ ਤੇ ਤੇ ਮੰਮਾ ਕਹਿਰੀ ਤੂੰ ਉਹਨਾਂ ਨਾਲ ਗੱਲ ਕਰ ਲਈ ਮੈਂ ਫੇਰ ਤੁਹਾਨੂੰ ਪੁੱਛਣਾ ਹੀ ਸੀ ਫੇਰ ਸਾਡਾ ਹੁਣ ਫੋਨ ਆ ਗਿਆ
ਹਾਂ ਬਸ
ਬਾ ਬਾਕੀ ਮੈਂ ਪੁੱਛ ਰਹੀ ਸੀ ਕਿੰਨੇ ਮਤਲਬ ਕਿੰਨੇ ਏਜ ਤੱਕ ਦੇ ਬ ਯਾ ਤੁਸੀਂ ਲੋਗੇ ਮਤਲਬ ਜ਼ਿਆਦਾ ਛੋਟੇ ਬੱਚੇ ਵੀ ਲੋਗੇ ਯਾ ਕਿਵੇਂ ਦੀ ਏਜ ਦੇ ਲੋਗੇ
ਹਾਂਜੀ ਬੱਚੇ
ਬੱਚੇ ਮੈਂ ਕਹਿਨੀ ਹ ਜਿਵੇਂ ਛੋਟੇ ਛੋਟੇ ਜ਼ਿਆਦਾ ਬੱਚੇ ਵੀ ਹੁੰਦੇ ਨੇ ਜਿਵੇਂ ਨਰਸਰੀ ਐਲ ਕੇ ਜੀ ਜੀ ਦੇ ਬੱਚੇ ਹੁੰਦੇ ਆ ਕਿ ਤੁਸੀਂ ਉਹ ਛੋਟੇ ਤੋਂ ਸਟਾਰਟ ਕਰੋਗੇ ਯਾ ਥੋੜੇ ਵੱਡੇ ਲੈ ਕੇ
ਦੇਖੋ ਦੇਖੋ ਮੇਰੀ ਗੱਲ ਸੁਣੋ ਸਮਰ ਕੈਂਪ ਦਾ ਤੇ ਇਹ ਹੁੰਦਾ ਕੀ ਪੰਦਰਾਂ ਸਾਲ ਤੱਕ ਜਿੰਨਾ ਬੱਚਾ ਆ ਗਿਆ ਆ ਗਿਆ ਠੀਕ ਹੈ ਨਾ ਸਮਰ ਕੈਂਪ ਦਾ ਮਤਲਬ ਇਹ ਹੁਣ ਮੈਂ ਐ ਤੇ ਦੇਖਦੀ ਨੀ ਛੋਟਾ ਕਿਹੜਾ ਵੱਡਾ ਕਿਹੜਾ ਬਸ ਜਿਹੜਾ ਬੱਚਾ ਆ ਜਾਂਦਾ ਹਾਂ ਐਵੇਂ ਕਰ ਸਕਦੇ ਹਾਂ ਲਾਇਕ ਜਿਵੇਂ ਅ ਤੁਹਾਡੇ ਸੱਤ ਅੱਠ ਬੱਚੇ ਅ ਇੱਕ ਹੀ ਏਜ ਦੇ ਹੈਗੇ ਨੇ ਜਿਵੇਂ ਕਿ ਪੰਜ ਤੋਂ ਅੱਠ ਸਾਲ ਦੇ ਬੱਚੇ ਅਗਰ ਮੇਰੇ ਕੋਲ ਐਵੇਂ ਹੋ ਜਾਂਦਾ ਹੈ ਤੇ ਜਿਵੇਂ ਬੱਚੇ ਨੇ ਜੀ ਕੋ ਦਸ ਬੱਚਿਆਂ ਉੱਤੇ ਤੇ ਤੁਸੀਂ ਵੀ ਨੀ ਸਿਖਾ ਪਾਓਗੇ ਟੈਮ ਵਿਚ ਆ ਨਾ ਕਿਉਂਕਿ ਸਾਰੇ ਬੱਚ ਦੇਖਣਾ ਤੇ ਉਹ ਬੈਚ ਅਲੱਗ ਕਰ ਲਾਂਗੀ ਫੇਰ ਅਹ ਜਿਵੇਂ ਸੱਤ ਤੋਂ ਬਾਰਾਂ ਸਾਲ ਦਾ ਅਲੱਗ ਕਰ ਲਾਂਗੀ ਬਾਰਾਂ ਤੋਂ ਪੰਦਰਾਂ ਸਾਲ ਦਾ ਅਲੱਗ ਬੈਚ ਕਰ ਲਾਂਗੀ ਅਗਰ ਜ਼ਿਆਦਾ ਬੱਚਾ ਹੋ ਜਾਂਦਾ ਜੇ ਮੇਰੇ ਕੋਲ ਬੱਚਾ ਹੀ ਟੋਟਲ ਦੱਸ ਪੰ ਦਸ ਕੁ ਹੁੰਦਾ ਪੰਦਰਾਂ ਹੁੰਦਾ ਟੋਟਲ ਵਿੱਚ ਅ ਮਤਲਬ ਕੀ ਪੰਦਰਾਂ ਸਾਲ ਤੱਕ ਫ਼ਿਰ ਮੈਂ ਇੱਕ ਹੀ ਬੈਚ ਰੱਖਾਂਗੀ ਕਿਉਂਕਿ ਤੁਸੀਂ ਗਾਣਾ ਤੇ ਇੱਕ ਉੱਤੇ ਛੋਟੇ ਨੂੰ ਵੀ ਉਹੀ ਚੀਜ਼ ਸੀਖ ਸਿਖਾਓਗੇ ਵੱਡੇ ਨੂੰ ਵੀ ਸਿਖਾਓਗੇ ਹੈ ਨਾ ਉਹਦੇ ਚ ਤੁਹਾਡਾ ਹੀ ਫਾਇਦਾ ਮੇਰਾ ਤੇ ਨੀ ਹੈ ਕਿਉਂਕਿ ਮੈਨੂੰ ਤੇ ਉਸ ਹਿਸਾਬ ਨਾਲ ਹੀ ਪੈਸਾ ਮਿਲਣਾ ਹਾਂ ਤੇ ਹੋਰ ਤੁਹਾਨੂੰ ਕੀ ਕੀ ਫੈਸਿਲਿਟੀ ਪੂਰੀ ਹੈ ਮੇਰੇ ਫੁੱਲਲੀ ਏ ਸੀ ਹੈਗਾ ਤੇ ਮੈਂ ਪਾਣੀ ਪੂਣੀ ਦਾ ਵੀ ਪ੍ਰੋਪਰ ਅਰੇਂਜ ਕੀਤਾ ਹੋਇਆ ਕਿ ਕੋਈ ਦਿੱਕਤ ਨਹੀਂ ਹੈਗੀ ਤੇ ਬਸ ਹੁਣ ਲਾਈਟ ਰਹੇ ਤੇ ਇਸ ਚੱਲਦੇ ਹ ਅੱਗੋਂ ਤੁਹਾਨੂੰ ਪਤਾ ਹੀ ਅ ਅਜ ਕੱਲ ਲਾਈਟ
ਹਾਂਜੀ ਲਾਈਟ ਦੀ ਬੜੀ ਦਿੱਕਤ ਰਹਿੰਦੀ ਐ ਇੱਕ ਤੇ ਬਾਕੀ ਵੀ ਹਾਂ ਬਾਕੀ ਬਾਕੀ ਅਸੀਂ ਨਾ ਹਾਂ ਵਿੱਚੇ ਵਿੱਚ ਨਾਂ ਅਸੀਂ ਕੁਛ ਪਲੈਨ ਕਰ ਲਿਆ ਕਰਾਂਗੇ ਜਿਵੇਂ ਇੱਕ ਵਾਰੀ ਅਸੀਂ ਮੈਂਗੋ ਪਾਰਟੀ ਕਰ ਲਈ ਸਭ ਦੇ ਉਹਨੂੰ ਇੱਕ ਇੱਕ ਮੈਂਗੋ ਮੰਗਵਾਇਆ ਉਵੇਂ ਅਸੀਂ ਇੱਕ ਮੈਂਗੋ ਪਾਰਟੀ ਕਰ ਸਕਣੇ ਆਂ ਔਰ ਜੋ ਜ਼ਿਆਦਾ ਛੋਟੇ ਬੱਚੇ ਏ ਨਾ ਉਹਨਾਂ ਵਾਸਤੇ ਇੱਕ ਆਈਸ ਕਰ੍ਰੀਮ ਪਾਰਟੀ ਕਰ ਸਕਦੇ ਆਂ। ਆਈਸ ਕਰ੍ਰੀਮ ਦਾ ਮਤਲਬ ਛੋਟਾ ਜਿਹਾ ਖੁਦ ਹੀ ਸਟੋਲ ਜ ਬਣਾ ਲਿਆ ਤੇ ਨਾਲ ਛੋਟੇ ਜਿਹੇ ਕੂ ਪਨ ਰੱਖਲੇ। ਕਿ ਬੱਚਾ ਪਹਿਲੇ ਕੂਪਨ ਲਏਗਾ ਫਿਰ ਆਈਸ ਕਰ੍ਰੀਮ ਲੈਗਾ ਐਂ ਕਰਕੇ ਅਸੀਂ ਇੱਕ ਵਾਰੀ ਆਈਸ ਕਰ੍ਰੀਮ ਦਾ ਵੀ ਕਰਲਾਂਗੇ।
ਹਾਂ, ਹਾਂ, ਬਿਲਕੁਲ।
ਮਟੀਰੀਅਲ ਨਾਲ, ਹਾਂ, ਦੇਸ਼ ਮਟੀਰ ਚ ਨਾਲ ਕੁੱਝ ਬਣਾਉਣਾ ਸਿਖਾਤਾ ਜਿਵੇਂ ਫਲਾਵਰ ਪੋਟ ਬਣਦਾ ਐ ਵੇਸਟ ਮਟੀਰੀਅਲ ਨਾਲ। ਕੁਛ ਵੀ ਜਿਵੇਂ ਵੇਸਟ ਮਟੀਰੀਅਲ ਬਣ ਸਕਦਾ ਅਸੀਂ ਉਨ੍ਹਾਂ ਉਹ ਬਣਾਣਾ ਵੀ ਸਿਖਾ ਸਕਦੇ ਐ, ਵੀ ਬੱਚੇ ਦਾ ਕ੍ਰੀਏਟਿਵ ਮਾਈੰਡ ਚੱਲੇਗਾ ਥੋੜਾ ਹਨਾਂ।
ਹਾਂ, ਹਾਂ। ਹਾਂ, ਹਾਂ, ਐਇ ਨਾਂ ਮੈਂ ਸਮਰ ਕੈਂਪ ਵਿੱਚ ਨਾ ਸਾਰੀ ਚੀਜ਼ਾਂ ਕਰਾਂਗੀ ਇਨਕਲੂਡ ਮਤਲਬ ਕਿ ਜਿਵੇਂ ਹੁਣ ਤੁਆਡੇ ਨਾਲ ਇ ਮੀਟਿੰਗ ਕਰਾਂਗੀ ਜਿਵੇਂ ਦੋ ਤਿੰਨ ਹੋਰ ਹੈਗੇ ਨੇਂ ਜਿਹਨਾਂ ਨੂੰ ਮੈਂ ਕਹਿੰਦੀ ਪਈ ਆਂ ਆੱਜੋ ਅਸੀਂ ਸਮਰ ਕੈਂਪ ਜੁਆਇਨ ਕਰਨੇ ਆਂ। ਜਿਵੇਂ ਲਾਈਕ ਮਤਲਬ ਕਿ ਜਿਵੇਂ ਇੱਕ ਤੇ ਕਰਾਫਟ ਐਕਟੀਵਿਟੀ ਦਾ ਰੱਖ ਤੇ ਇੱਕ ਜਿਵੇਂ ਡਾਂਸ ਦਾ ਹੋ ਗਿਆ ਮੈਂ ਤੁਹਾਨੂੰ ਜਿਵੇਂ ਦੱਸ ਰਈ ਆਂ ਨਾਂ ਇੱਕ ਡਰੋਇੰਗ ਦਾ ਹੋ ਗਿਆ ਬਈ ਐਵੇਂ ਅਲੱਗ-ਅਲੱਗ ਸੈਕ ਸ਼ਨ ਰੱਖਾਂਗੇ ਕਿ ਬੱਚ ਬੱਚਾ ਇੱਕ ਹੀ ਬੱਚਾ ਦੋ ਚ ਵੀ ਆ ਸਕਦਾ ਤਿੰਨ ਚ ਵੀ ਆ ਸਕਦਾ ਉਹ ਉਹਦੇ ਆਪਣੇ ਊਤ ਤੇ ਵੀ ਉਹਦੇ ਪੇਰਟਸ ਉੱਤੇ ਵੀ ਕਿੰਨੇ ਚੋ ਭੇਜਣਾ ਚਾਹ ਰਏ ਨੇ। ਅਤੇ
ਹਾਂਜੀ।
ਤੇ ਐ ਵਾਲੀ ਐਕਟੀਵਿਟੀ ਹਾਂ ਜਿਵੇਂ ਇੱਕ ਬੱਚਾ ਨਾ ਇੱਕ ਮਹੀਨਾ ਪੂਰਾ ਡਾਂਸ ਕਰਕੇ ਬੋਰ ਹੋ ਜਾਂਦਾ। ਫਿਰ ਉਹ ਨਾ ਵੀਕਲੀ ਨਾ ਜਿਵੇਂ ਐ, ਅ ਲਾਸਟ ਆੱਫਦਾ ਡੇ ਵੀਕ ਡੇ ਤੇ ਉਦੋਂ ਓ ਜਿਵੇਂ ਮੈਨੂੰ ਵੀ ਹੁੰਦਾ ਕਿ ਬੱਚਿਆਂ ਨੂੰ ਨਾ ਥੋੜਾ ਏ ਐਕਟੀਵਿਟੀ ਕਰਵਾਤੀ ਖਾਣ ਦੀ ਕਰਵਾਤੀ ਚਾਹੇ ਆਪਣੇ ਹੀ ਅਸੀਂ ਪੰਜ-ਪੰਜ ਦਸ ਰੁਪਏ ਦਾ ਹੀ ਬੱਚਿਆਂ ਨੂੰ ਖਵਾਈਏ ਬੱਚਾ ਖੁਸ਼ ਹੋ ਜਾਂਦਾ ਐ। ਕਿ ਟੀਚਰ ਨੇ ਖੁਆਇਆ ਫਿਰ ਬੱਚਾ ਇੰਟ ਰਸ ਹੀ ਖਾਂਦਾ, ਓਰ ਆਉਂਦਾ ਏ ਬਈ ਅੱਜ ਸਾਡੀ ਪਾਰਟੀ ਹੈਗੀ ਹੈ। ਹਾਂ, ਫਿਰ ਇੱਕ ਦਿਨ ਮੈਂ ਐਵੇਂ ਕਰਦੀ ਹਾਂ ਕਿ ਇੱਕ ਦਿਨ ਨਾ ਮੈਂ ਸ਼ੂਟ ਵੀ ਰੱਖਣੀ ਆ, ਜਿਵੇਂ ਲਾਇਕ ਤੁਸੀਂ ਇੱਕ ਪੂਰਾ ਕਰਾਇਆ। ਗਾਣਾ ਤਾਂ ਨੀ ਅੱਜ- ਕੱਲ ਚੱਲਦਾ, ਤੁਹਾਨੂੰ ਪਤਾ ਇੱਕ- ਇੱਕ ਪੈਰਾ ਹੀ ਪੂਰਾ ਕਰਵਾਇਆ ਜਾਂਦਾ ਹੈ, ਕਿਉਂਕਿ ਗਾਣਾ ਤੇ ਹਰ ਕੋਈ ਦੇਖਣਾ ਵੀ ਨਹੀਂ ਚਦਾ ਬੋਰ ਹੁੰਦਾ ਏ ਜਿਵੇਂ ਇੱਕ ਪੈਰਾ ਯਾ ਪੂਰਾ ਕਰਾਇਆ। ਤੇ ਉਹ ਜਿਵੇਂ ਤੇ ਉਹਦੇ ਉ ਤੇ ਅਸੀਂ ਫਿਰ ਕੀ ਕਹਿੰਣੇ ਹਾਂ ਛੂਡੇ ਰੱਖਣੇ ਹਾਂ, ਛੂਡੇ ਦਿਖਾ ਕੇ ਫਿਰ ਉਹਦੇ ਰੈਡਸ ਭੇਜ ਨੇ ਕਿ ਪੇਰੈਂਟਸ ਨੂੰ ਵੀ ਪਤਾ ਲੱਗੇ ਬੱਚਾ ਕੀ ਸਿੱਖ ਰਿਹਾ ਕਲਾਸ 'ਚ, ਰੋਜ਼, ਰੋਜ਼ ਵੀਡੀਓ ਬਣਾਂਦੇ ਹਾਂਸੀਂ ਕਿ ਬੱਚੇ ਨੇ ਐ ਸਿੱਖਿਆ ਤੁਸੀਂ ਆਪਣੇ ਬੱਚੇ ਕੋਲ ਕਰਵਾਓ ਘਰ ਜਾ ਜਿਵੇਂ ਡਾਂਸ ਹੈ ਹਨਾ, ਜਿਵੇ ਐਕਟੀਵਿਟੀ ਆ ਤੇ ਓ ਤੇ ਲੈ ਕੇ ਆਏਗਾ ਸਮਾਨ ਤੇ ਉਹ ਕਰਕੇ ਲਿਜਾਏ ਗਾ ਹੀ।
ਬਾਕੀ ਤੁਹਾਨੂੰ ਯੋ ਹਾਂ ਬਾਕੀ ਤੁਹਾਨੂੰ ਯੋਗਾ ਦੀ ਥੋੜ੍ਹੀ ਬਹੁਤ ਨੋਲੇਜ ਯੋਗਾ ਦੀ ਹੈਗੀ ਹੈ।
ਹਾਂਜੀ।
ਤੁਆਨੂੰ ਯੋਗਾ ਦੀ ਨੌਲੇਜ ਤੇ ਹੈਗੀ ਇਹ ਕਾਫੀ ਵੀ ਕਿ ਤੇ ਤੁਸੀਂ ਯੋਗਾ ਵੀ ਬੱਚਿਆਂ ਨੂੰ ਕਰਵਾ ਦੇਣਾ।
ਇਹ ਪਤਾ ਕੀ ਹੈ ਦੇਖੋ ਡਾਂਸ ਤੋਂ ਪਹਿਲੇ ਤਾਂ ਸਾਰੇ ਸਟ੍ਰੈਚਿੰਗ ਹੁੰਦੀ ਹੈ ਹਨਾ, ਦੇਖੋ ਜਿਵੇਂ ਤੁਹਾਨੂੰ ਸਟ੍ਰੈਚਿੰਗ ਦਾ ਇਹ ਥੋੜ੍ਹਾ ਆਈਡੀਆ ਨਹੀਂ ਹੈਗਾ ਬੱਚੇ ਨੂੰ ਕਿ ਸਾਨੂੰ ਕਰ ਜਾਂਦੀ ਉਹ ਮੈਂ ਉੱਥੇ ਪ੍ਰੈਜੈਂਟ ਤੇ ਮੈਂ ਹੈ ਹੀ ਆ ਨਾ, ਆਪਣੀ ਕਲਾਸ ਵਿੱਚ ਕਿ ਇਹ ਹੋਏਗਾ ਕਿ ਤੁਸੀਂ ਡਾਂਸ ਚਲ ਹੁਣ ਮੈਂ ਦੂਸਰੇ ਗਰੁੱਪ ਦਾ ਲਵਾਂਗੀ ਜਿਵੇ ਸਾਮਣੇ ਮੇਰੇ ਦੋ ਤ ਅਲੱਗ, ਅਲੱਗ ਰੂਮ ਤੇ ਉਸ ਤੋਂ ਪਹਿਲੇ ਪੰਜ ਮਿੰਟ ਪਹਿਲੇ ਸਟ੍ਰੈਚਿੰਗ ਕਰਕੇ ਕਿਉਂਕਿ ਬੱਚੇ ਦੀ ਬੋਡੀ ਖੁੱਲਦੀ ਹੈ, ਤੇ ਉਹ ਤੇ ਕੰਪਲਸਰੀ ਸਚ ਗ ਕਰਣਾ ਉਹ ਤੇ ਮੈਂ ਕਰਾਵਾਂਗੀ, ਕਰਾਵਾਂਗੀ ਬੱਚ ਜਦ ਸਟ੍ਰੈਚਿੰਗ ਤੋਂ ਤੇ ਮੈਂ ਜਾਵਾਂਗੀ।
ਕਿਉਂਕਿ ਮੈਂ ਨਾ ਸਟਰੈਚਿੰਗ ਦੇ ਬਾਰੇ ਇੰਨੀ ਨੋਲ ਇੰਜ ਨਹੀਂ ਹੈਗੀ ਕਿ ਕਿਸੇ ਬੱਚੇ ਦੀ ਜ਼ਿਆਦਾ। ਖਿੱਚ ਗਈ ਕਿਸ ਦਾ ਕੀ ਹੋ ਗਿਆ ਤੇ ਨਾ ਮੈਨੂੰ ਨੌਲੇਜ ਨਹੀਂ ਫੇਰ ਉਹ ਕੁੱਛ ਹੋ ਗਿਆ ਐਵੇਂ ਤੇ ਸਟ੍ਰੈਚਿੰਗ ਨਾਲ ਫਿਰ ਤੁਸੀਂ ਦੇਖ ਲੈਣਾ। ਤੁਹਾਨੂੰ ਤੇ ਪਤਾ ਹੈ ਉਹ ਦੇ ਬਾਰੇ।
ਹਾਂ-ਹਾਂ ਉਹ ਉਹੀ ਨਾ ਬੱਚੇ ਨੂੰ ਦੇਖ ਕੇ ਉਹਦੇ ਅਕੋਰਡਿੰਗ ਹੀ ਕਰਾਈ ਜਾਂਦੀ ਹੈ ਸਟਰੈਚਿੰਗ ਵੀ ਹਲਕੀ ਜਿਹੀ ਕਰਾਈ ਜਾਂਦੀ ਹੈ। ਕਿਉਂਕਿ ਜਿੱਦ ਨਾਲ ਨਾ ਬੱਚੇ ਦੇ ਹੱਥ ਪੈਰ ਖੁੱਲਦੇ ਨੇ ਤੇ ਰ ਪ੍ਰੋਪਰ ਚੱਲ ਦੇ ਨੇ ਤੇ ਉਹ ਸਭ ਦੇਖ ਲਾਂਗੇ ਬਾਕੀ ਜੋ ਵੀ ਤੁਹਾਡੇ ਮਾਇੰਡ ਵਿੱਚ ਹੋਰ ਆਈਡੀਆ ਹੋਏ ਕੁਛ ਹੋਏ ਤੇ ਮੈਨੂੰ ਪਲੀਜ਼ ਜ਼ਰੂਰ ਸ਼ੇਅਰ ਕਰਨਾ। ਕਿ ਅਸੀਂ ਫੇਰ ਕਿਉਂਕਿ ਸਾਡਾ ਅੱਛਾ ਸਮਰ ਕੈਂਪ ਚੱਲ ਸਕੇ। ਤੇ ਇੱਕ ਵਾਰੀ ਐਵੇ ਕਰਨਾ ਤੁਸੀਂ ਨਾ ਮੈਨੂੰ ਆ ਕੇ ਮਿਲਣਾ। ਅਗਰ ਤੁਸੀਂ ਇੰਟਰਸਟਿਡ ਹੋ ਨਾ ਹਨਾ ਠੀਕ ਹੈ ਮੈਨੂੰ ਆ ਕੇ ਕੇ ਨਾ ਮਿਲ ਲੈਣਾ ਇੱਕ ਵਾਰੀ। ਮਿਲ ਕੇ ਅਸੀਂ ਹੋਰ ਜੋ ਵੀ ਪਲੈਨ ਹੋਏ ਅਸੀਂ ਉਹ ਕਰ ਲਾਂਗੇ।
ਹਾਂ, ਬਾਕੀ ਹੋਰ ਵੀ ਆਈਡੀਆਜ਼ ਮੈਂ ਦੇਖ ਲਵਾਂਗੀ ਤੇ ਆਪਣੇ ਆਸ ਪਾਸ ਦੇ ਬੱਚਿਆਂ ਨੂੰ ਵੀ ਕਹਿ ਦਾਂਗੀ ਸਭ ਦੱਸ ਵੀ ਦਾਂਗੀ। ਏਸੀ ਰੂਮ ਏ। ਇਹ ਸਭ ਐਕਟੀਵਿਟੀਜ਼ ਕਰਾਂਗੇ।
ਹਾਂਜੀ-ਹਾਂਜੀ। ਜਿਵੇਂ ਲਾਈਕ ਇਸ ਟਾਈਮ ਬੱਚੇ ਰਹਿਣ ਵੀ ਆਏ ਹੁੰਦੇ ਨੇ। ਤੇ ਉਹਨਾਂ ਨੂੰ ਵੀ ਕਹਿਣਾ ਕਿ ਤੁਹਾਡੇ ਵਾਸਤੇ ਵੀ ਹੈ। ਅਗਰ ਤੁਸੀਂ ਪੰਦਰਾਂ ਦਿਨ ਦਾ ਵੀ ਕੈਂਪ ਲੈ ਰਹੇ ਹੋ ਉਹ ਵੀ ਲੱਗ ਰਿਹਾ। ਤੇ ਤੁਸੀਂ ਦੱਸਣਾ ਹਾਂ ਤਾਂ ਉਸ ਤੋਂ ਬਾਅਦ ਚਲੋ ਮੈਨੂੰ ਫੇਰ ਮਿਲਣਾ ਤੇ ਇੱਕ ਦੋ ਦਿਨ ਇਚ ਐਵੇ ਬੱਚੇ ਵੀ ਦੇਖੋ ਕਿਹੜੇ-ਕਿਹੜੇ ਆਣਾ ਚਾਹ ਰਹੇ ਨਾਮ ਵਗੈਰਾ ਲਿਖ ਕੇ ਫੇਰ ਐਵੇਂ ਕਰਨਾ ਤੁਸੀਂ ਇੱਕ ਦੋ ਦਿਨ ਮੈਨ ਮਿਲੋ ਫਿਰ ਹਨਾ। ਓਕੇ ਜੀ। ਠੀਕ ਹੈ। ਠੀਕ ਹੈ ਜੀ। ਓਕੇ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।